ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ
ਜੀ
ਹੋਰ ਕੀ ਹਾਲ ਚਾਲ ਹੈ
ਬਸ ਵਧੀਆ ਜੀ ਤੁਸੀਂ ਦੱਸੋ
ਵਧੀਆ ਕੀ ਕਰਦੇ ਪਏ ਸੀ ਤੁਸੀਂ
ਅੱਛਾ ਅੱਛਾ ਅੱਛਾ ਹੋਰ ਸੁਣਾਓ ਸਭ ਵਧੀਆ ਵਧੀਆ ਮੈਂ ਕਿਹਾ ਅੱਜ ਮੈਂ ਤੁਹਾਨੂੰ ਓਨਲਾਈਨ ਸ਼ੋਪਿੰਗ ਬਾਰੇ ਪੁੱਛਣ ਵਾਸਤੇ ਕਾਲ ਕੀਤਾ ਸੀ ਮੈਂ ਸੋਚ ਰਹੀ ਸੀ ਬਹੁਤ ਦੇਰ ਤ ਕੋਲ ਕਰਨ ਵਾਸਤੇ ਤੇ ਮੈਂ ਕਿਹਾ ਚੱਲ ਅੱਜ ਕੋਲ ਕਰ ਹੀ ਲਵਾਂ ਅੱਜ ਕੱਲ ਆਨਲਾਈਨ ਸ਼ੋਪਿੰਗ ਦਾ ਬੇੜਾ ਟਰੈਂਡ ਚਲਦਾ ਪਿਆ ਵਾ ਲੋਕੀ ਬਹੁਤ ਜਿਆਦਾ ਔਨਲਾਈਨ ਪਰਚੇਸ ਕਰਦੇ ਨੇ ਚੀਜ਼ਾਂ ਖਰੀਦਦੇ ਨੇ ਤੇ ਜਿਸ ਤਰ੍ਹਾਂ ਕਿ ਬਹੁਤ ਸਾਰੇ ਓਨਲਾਈਨ ਵਾਲੇ ਐਪ ਵੀ ਹੈਗੇ ਨੇ ਜਿਵੇਂ ਕਿ ਨਾਇਕਾ ਵੈ ਹੋਰ ਸਾਰੇ ਹੈਗੇ ਨੇ ਤੇ ਤੁਸੀਂ ਮਤਲਬ ਮੇਕਅਪ ਦਾ ਜਿਹੜਾ ਪ੍ਰੋਡਕਟ ਹੁੰਦੇ ਨੇ ਉਹ ਕਿੱਥੋਂ ਖਰੀਦਦੇਓ ਕਿਹੜੇ ਵਾਲੇ ਐਪ ਤੋਂ ਖਰੀਦਦੇ ਹੋ
ਮੈਂ ਜ਼ਿਆਦਾਤਰ ਮੇਕਅਪ ਦਾ ਸਮਾਨ ਅਤੇ ਅਸੀਂ ਬਜ਼ਾਰੋਂ ਲੈਣਾ ਪਸੰਦ ਕਰਦੇ ਹਾਂ ਕਿਉਂਕਿ ਇਹਦੇ ਵਿੱਚ ਜਦੋਂ ਆਪਾਂ ਜਦੋਂ ਔਨਲਾਈਨ ਸ਼ੋਪਿੰਗ ਦੇ ਵਿੱਚ ਜਦੋਂ ਅਸੀਂ ਕੁਛ ਵੇਖਦੇ ਹ ਨਾ ਸਾਨੂੰ ਜੋ ਚੀਜ਼ ਦਿਖਾਈ ਜਾਂਦੀ ਹੈ ਉਹ ਉਹ ਚੀਜ਼ ਪ੍ਰੋਪਰ ਵੇ ਨਾਲ ਮਤਲਬ ਸਹੀ ਤਰੀਕੇ ਨਾਲ ਆਉਂਦੀ ਨੀ ਹੈ
ਹਾਂਜੀ ਹਾਂਜੀ
ਰੰਗ ਅਸੀਂ ਵੇਖਦੇ ਹਾਂ ਉਹ ਰੰਗ ਨੀ ਹਂਦਾ ਉਹਦਾ ਉਲਟ ਰੰਗ ਭੇਜ ਦਿੰਦੇ ਆਾਂ ਤੇ ਇਸ ਕਰਕੇ ਮਤਲਬ ਕਿ ਉਹਨਾਂ ਦੇ ਵਿੱਚ ਉਹ ਤੋਂ ਬੈਟਰ ਇਹ ਆ ਕਿ ਅਸੀਂ ਤੇ ਅਸੀਂ ਨਾ ਮਤਲਬ ਕਿ ਬਜ਼ਾਰ ਜਾ ਕੇ ਅਸੀਂ ਆਪ ਹੀ ਖ਼ਰੀਦ ਲੈਂਦੇ ਹਾਂ ਸਾਡੇ ਇੱਥੇ ਇੱਕ ਹੋਲ ਮਤਲਬ ਹੋਲਸੇਲ ਤੇ ਹੋਲਸੇਲ ਰੇਟ ਦੇ ਦੇ ਦੁਕਾਨ ਹੈਗੀ ਉੱਥੇ ਮਤਲਬ ਕਿ ਬਹੁਤ ਵਧੀਆ ਸਮਾਨ ਤੇ ਮਤਲਬ ਕਿ ਬੜੇ ਵਧੀਆ ਦੇ ਵਿੱਚ ਵੀ ਦੇ ਦਿੰਦੇ ਆ।
ਅੱਛਾ ਅੱਛਾ ਏਦਾਂ ਹੀ ਮੈਂ ਵੀ ਸੋਚ ਰਹੀ ਸੀ ਕਿ ਮੈਂ ਅ ਇੱਕ ਵਾਰੀ ਤੇ ਮੈਂ ਓਨਲਾਈਨ ਕੁੜਤੀ ਖਰੀਦੀ ਸੀ ਦਿਖਾਇਆ ਤੇ ਉਹਨਾਂ ਨੇ ਮੈਨੂੰ ਕੁਛ ਹੋਰ ਲੇਕਿਨ ਜਦੋਂ ਮੈਂ ਔਡਰ ਕੀਤੀ ਤੇ ਉਹ ਆ ਗਿਆ ਕੁਛ ਹੋਰ ਤੇ ਮੈਂ ਇਸੇ ਕਰਕੇ ਉਸੇ ਚੀਜ਼ ਤੁਹਾਡੇ ਕੋਲ ਜਾਣ ਕਾਰੀ ਲੈਣਾ ਚਾਹ ਰਹੀ ਕਿ ਜਿਸ ਤਰ੍ਹਾਂ ਅਸੀਂ ਮੇਕਅੱਪ ਦਾ ਵੀ ਸਮਾਨ ਲੈਂਦੇ ਹਾਂ ਪ੍ਰੋਡਕਟ
ਮੇਕਅੱਪ ਦਾ ਤਾਂ ਔਨਲਾਈਨ ਜਿਹੜਾ ਵਾ ਨਾ ਜੇ ਅਸੀਂ ਕਹੀਏ ਕਿ ਅਸੀਂ ਮਤਲਬ ਕਿ ਆਪਾਂ ਕ ਮ ਕੋਈ ਹੇਅਰ ਦਾ ਮੰਗਵਾਈਏ ਕੋਈ ਮੂੰਹ ਦਾ ਮ ਮੂੰਹ ਦੇ ਮੇਕਅੱਪ ਦਾ ਮੰਗਵਾਈਏ ਤੇ ਉਹਦੇ 'ਤੇ ਤਾਂ ਵਿਸ਼ਵਾਸ ਜਿਹੜਾ ਵ ਨਾ ਉਹਨਾਂ ਦੀ ਕੰਪਨੀ ਤੋਂ ਹੀ ਮੰਗਵਾ ਕੇ ਹੋ ਸਕਦਾ ਐ। ਠੀਕ ਹੈ ਜੇ ਅਸੀਂ ਕਹੀਏ। ਉੱਥੋਂ ਲੈ ਲਈ ਓਥ ਉਹ ਉਹਦੀ ਜਿਹੜੀ ਡੁਪਲੀਕੇਟ ਚੀਜ਼ਾਂ ਦਿੰਦੇ ਨੇ ਸਾਨੂੰ। ਰੀਜਨਲ ਨਹੀਂ ਆਦੀਆਂ ਤੇ ਜਿਹਦੇ ਨਾਲ ਮਤਲਬ ਕਿ ਸਾਈਡ ਇਫੈਕਟ ਵੀ ਹੋ ਜਾਂਦੇ ਕਿਸੇ ਟਾਈਮ ਦੇ ਮੂੰਹ ਤੇ ਦਾਣੇ ਵਗੈਰਾ ਹੋ ਜਾਂਦੇ ਤੇ ਨੇ ਬਾਲਾਂ ਦਾ ਮੰਗਾਈਏ ਤਾਂ ਬਾਲ ਰੱਫ ਜਿਹੇ ਹੋ ਜਾਂਦੇ ਆ ਇਸ ਤਰ੍ਹਾਂ ਮਤਲਬ ਕਿ ਅਸੀਂ ਕਦੀ ਤ ਨਹੀਂ ਅਸੀਂ ਸ਼ੋਪ 'ਤੇ ਹੋ ਚੱਲ ਜਾਂਦੇ ਹਾਂ ਉੱਥੋਂ ਹੀ ਲੈ ਆਦੇ ਹਾਂ ਨਾਲੇ ਸਾਨੂੰ ਪਤਾ ਲੱਗ ਜਾਂਦਾ ਕਿ ਕਿੰਨੇ ਇਹ ਦੀ ਚੀਜ਼ ਉੱਥੇ ਸ਼ੋਅ ਹੋ ਰਹੀ ਇੱਥੇ ਦਿਖਾਂਦੇ ਸੀ। ਇੱਥੇ ਸਾਨੂੰ ਕਿੰਨੇ ਦੀ ਮਿਲਣੀ ਥੋੜ੍ਹੀ ਘੱਟ ਰੇਟ 'ਤੇ ਵੀ ਮਿਲ ਜਾਂਦੀ ਹੈ।
ਹਾਂਜੀ ਸਹੀ ਗੱਲ ਹੈ ਉਹੀਓ ਤੇ ਮੈਂ ਵੀ ਸੋਚਦੀ ਪਈ ਸੀ ਕਿ ਕੀ ਕਰਾਂ ਮੈਂ ਕਿਸੇ ਕੋਲ ਸਲਾਹ ਲਵਾਂ ਫੇਰ ਮੈਂ ਤਾਂ ਹੀ ਤੁਹਾਨੂੰ ਫੋਨ ਕੀਤਾ ਮੈਂ ਕਿਹਾ ਚਲੋ ਪੁੱਛ ਕੇ ਵੇਖਣੀ ਆ ਕਿ ਕਿੱਦਾਂ ਦਾ ਰਹਿੰਦਾ ਵਾ ਅੱਜ ਕੱਲ ਲੋਕੀ ਘਰ ਬੈਠੇ ਸਮਾਨ ਮੰਗਉਂਦੇ ਨੇ ਸਭ ਕੁਛ ਕਰਦੇ ਨੇ
ਹਾਂਜੀ ਉਹ ਤੇ ਲੋਕ ਕਈ ਲੋਕ ਮੰਗਵਾਉਂਦੇ ਨੇ ਜਿਨਾਂ ਦੇ ਮਤਲਬ ਕਿ ਜਿਸ ਤਰ੍ਹਾਂ ਕਿ ਇਹਨਾਂ ਨੇ ਖਾਣ ਪੀਣ ਦਾ ਸਮਾਨ ਮੰਗਵਾਉਣਾ ਹੋਵੇ।
ਹੂੰ ਹੂੰ
ਲੋਕੀ ਰਾਸ਼ਨ ਦਾ ਹੀ ਸਮਾਨ ਘਰ ਮੰਗਵਾਉਂਦੇ ਨੇ ਬਾਹਰੋਂ ਕੀ ਲਿਆਣਾ ਤੇ ਘਰ ਇੱਥੇ ਐਜੀ ਆਪਾਂ ਘਰ ਮੰਗਵਾ ਲੈਂਦੇ ਹਾਂ ਖਾਣ ਪੀਣ ਰਾਸ਼ਨ ਦਾ ਹੀ ਸਮਾਨ ਜ਼ਿਆਦਾਤਰ ਲੋਕ ਘਰ ਨੂੰ ਔਡਰ ਕਰਦੇ ਪਏ ਨੇ ਅੱਜ ਕੱਲ੍ਹ ਵੈਸੇ ਤਾਂ ਜੇ ਕਈ ਕੱਪੜਾ ਕੱਪੜਾ ਤਾਂ ਕਿਸੇ ਵੀ ਤਰੀਕੇ ਨਾਲ ਸਹੀ ਨਹੀਂ ਆਦਾ।
ਕੱਪੜਾ ਤੇ ਕੱਪੜੇ ਦੇ ਤੇ ਹੋਰ ਵੀ ਕੋਲ ਬਥੇਰੇ ਹੈਗੇ ਨੇ ਪਰ ਕੱਪੜੇ ਦੇ ਤੇ ਹੋਰ ਵੀ ਬਥੇਰੇ ਹੈਗੇ ਨੇ ਲੇਕਿਨ ਉਹ ਹੈ ਨਾ ਕਿ ਕੱਪੜੇ ਦੇ ਵਿੱਚ ਤੁਸੀਂ ਫੇਰ ਗਰੰਟੀ ਵੀ ਨਹੀ ਲੈ ਸਕਦੇ ਨੇ
ਨਹੀਂ ਲੈ ਸਕਦੇ ਹੁਣ ਇੱਕ ਅਸੀਂ ਇੱਕ ਇੱਕ ਲ ਮਤਲਬ ਇੱਕ ਸੀਂ ਸਾਡੇ ਜਾਨ ਕਰ ਤੇ ਉਹਨਾਂ ਨੇ ਮਤਲਬ ਮਤਲਬ ਅੱਧਾਂ ਹੀ ਕੱਪੜਾ ਅੱਧ ਸ਼ੋਪਿੰਗ ਕੀਤੀ ਤੇ ਉਹਨਾਂ ਦਾ ਨਾ ਚਾਰ ਟੋਟੇ ਕੱਪੜੇ ਆਇਆ ਸੀ ਨਾ ਸੂਟ ਬਣ ਸਕਦਾ ਸੀ ਨਾ ਉਹ ਦਾ ਪਲਾਜ਼ੋ ਬਣ ਸਕਦਾ ਸੀਂ ਮਤਲਬ ਓਨਲਾਈਨ ਤੇ ਵਿਸ਼ਵਾਸ ਕਈ ਲੋਕ ਕਰ ਵੀ ਲੈਂਦੇ ਕਈਆਂ ਤੇ ਵਿਸ਼ਵਾਸ ਵੀ ਨਹੀ ਤਾ ਜਾਂਦਾ ਤੇ ਜਿਹੜੇ ਦੂਸਰੇ ਜਿਹੜੇ ਜਿਹੜੇ ਜ਼ਿਆਦਾ ਐਪ ਜਿੱਦਾਂ ਮਿੰਤਰਾ ਇਹਨਾਂ ਚੀਜ਼ਾਂ ਤੇ ਵੀ ਕੱਪੜੇ ਤੇ ਵਿਸ਼ਵਾਸ ਕੀਤਾ ਵੀ ਜਾ ਸਕਦਾ ਹਾਂਜੀੀ ਮੈਂ ਇੱਕ ਜੀਨ ਮੰਗਵਾਈ ਸੀ ਉਹ ਵੀ ਬਿਲਕੁਲ ਸਹੀ ਆਈ ਸੀ ਪਰ ਕਈ ਜਿਦਾਂ ਆਪਾਂ ਕੁੜਤੀਆਂ ਕਹੀਏ ਨਾ ਉਹਦੇ ਸਟੇਟ ਲਾਈਨ ਚ ਉਹਨਾਂ ਦੀ ਕੋਈ ਮਤਲਬ ਸਹੀ ਤਰੀਕੇ ਨਾਲ ਨਹੀਂ ਬਣ ਕੇ ਆਉਂਦੀਆਂ ਜੋ ਅਸੀਂ ਨਾ ਤੇ ਉਹ ਚੀਜ਼ ਨਹੀਂ ਆਉਂਦੀ ਸੀ
ਇਹ ਗੱਲ ਤੇ ਉਹੀਓ ਤੇ ਮੈਂ ਮੈਨੂੰ ਵੀ ਮੈਂ ਸੁਣਿਆ ਤਾਂ ਬਥੇਰਾ ਔਨਲਾਈਨ ਬਾਰੇ ਲੇਕਿਨ ਬਸ ਬਸ ਇਹੀਓ ਸੋਚ ਰਹੀ ਸੀ ਕਿ ਕਿਸੇ ਕੁਝ ਸਲਾਲ ਲਵਾਂਗੀ ਕਿੱਦਾਂ ਦਾ ਨਿਕਲਦਾ ਵਾ ਕਿੱਦਾਂ ਦਾ ਨਹੀਂ ਨਿਕਲਦਾ ਮਤਲਬ ਕਿਸ ਤਰ੍ਹਾਂ ਦੀ ਚੀਜ਼ ਆਉਂਦੀ ਹੈ ਬਸ ਚੀਜ਼ ਪੁੱਛਣ ਵਾਸਤੇ ਹੀ ਕਾਲ ਕਰਦੇ ਆ ਕਿ ਥੋੜਾ ਤੁਹਾਨੂੰ ਆਈਡੀਆ ਹੈਏਗਾ ਕਿ ਮੈਂ ਕਿਉਂਕਿ ਬੱਚਿਆਂ ਦੇ ਤੇ ਕਾਫ਼ੀ ਵਾਰੀ ਮੈਂ ਮੰਗਵਾਏ ਨੇ ਚੀਜ਼ਾਂ ਕਪੜੇ ਸੂਟ ਮੰਗਵਾਏ ਨੇ ਕੁਛ ਕੁਛ ਤੇ ਅੱਛੇ ਵੀ ਆਏ ਨੇ ਕੁਛ ਕੁਛ ਬੁਰੇ ਵੀ ਆਏ ਨ ਜਿ
ਜਿਹੜਾ ਸਾਨੂੰ ਵਰਤਾਵ ਹੁੰਦਾ ਉਹ ਸਹੀ ਦਿਖਾ ਦਿੰਦੇ ਨੇ ਬਾਅਦ ਵਿੱਚ ਚ ਸਾਨੂੰ ਕਸਟ ਜਿਹੜਾ ਵਾ ਬੰਦਾ ਸਾਡੇ ਕੋਲ ਉਹ ਹੁੰਦਾ ਪਿਆ ਵਾ ਸਹੀ ਲੱਗਦਾ ਉਹਨੂੰ ਫਿਰ ਬੋੜ ਕੇ ਉਹੀਓ ਚੀਜ਼ ਉਹਨੂੰ ਉਹ ਨੂੰ ਉਹਨਾਂ ਨੂੰ ਉਲਟ ਕਰਕੇ ਦੇ ਦਿੰਦੇ ਨੇ ਆ
ਕੁਛ ਕੁਛ ਤੇ ਹੇਅਰ ਪ੍ਰੋਡਕਟ ਵੀ ਅੱਛੇ ਆਦੇ ਨੇ ਸਕਿੰਨ ਪ੍ਰੋਡਕਟ ਵੀ ਅੱਛੇ ਆਉਂਦੇ ਨੇ ਪਰ ਇਹ ਕੀ ਹੁਣ ਐ ਅਸੀਂ ਫੇਸਬੁੱਕ ਵਗੈਰਾ ਤੋਂ ਵੇਖ ਵੇਖ ਤੀਜਾ ਕਰ ਲੈਨੇ ਆ ਪਰ ਜਦੋਂ ਅਸੀਂ ਮੰਗਵਾ ਲੈਦੇ ਆ ਲੇਕਿਨ ਉਹ ਚੀਜ਼ਾਂ ਅੱਛੀਆਂ ਨਹੀਂ ਆਉਂਦੀਆਂ ਵ ਪੈਸੇ ਸਾਡੇ ਵੇਸਟ ਹੋ ਜਾਂਦੇ ਨੇ ਸ਼ੈਲ ਸਬਜ਼ਜੀ ਹੁੰਦੀਆਂ ਵਾ ਚੀਜ਼ਾਂ ਬਸ ਚਗੀ ਪੁੱਛਣ ਬਾਰੇ ਕਿ ਜਿਸ ਤਰ੍ਹਾਂ ਕਿ ਕੱਪੜਾ ਲੱਤਾ ਹੈ
ਵਧਾਂਗੀ ਕਿ ਤੁਸੀਂ ਇਹ ਇਨ ਦੇ ਚੱਕਰ ' ਜਾ ਕੇ ਕੋਈ ਆਪਣੇ ਆਪਣੇ ਉੱਥੇ ਉੱਥੇ ਤੁਸੀਂ ਏਦਾਂ ਵੇਖੋ ਕਿ ਕੋਈ ਦੁਕਾਨ ਤੋਂ ਹੀ ਆਪਣੇ ਮਤਲਬ ਦੁਕ ਉੱਥੋਂ ਹੀ ਵੇਖ ਕੇ ਤੁਸੀਂ ਵੇਖ ਕੇ ਚੀਜ਼ ਨੂੰ ਚੰਗੀ ਤਰ੍ਹਾਂ ਪਰ੍ਹ ਕਿ ਉਹਦੀ ਤਸੱਲੀ ਦੇ ਨਾਲ ਕਿ ਇਹ ਪ੍ਰੋਡਕਟ ਬਿਲਕੁਲ ਸਹੀ ਹੈ ਨਹੀਂ ਉਹਨੂੰ ਚਾਰ ਚ ਪਰਚ ਕਰਕੇ ਫੇਿਰ ਲਵੋ
ਹਮ ਹਮ ਸਹੀ ਗੱਲ ਹੈ ਮੈਂ ਇਏਦਾਂ ਹੀ ਕਰਾਂਗੀ ਮਾਰਕੀਟ ਵਿੱਚ ਹੀ ਜਾਵਾਂਗੀ ਤੇ ਫੇਰ ਹੀ ਕਰਾਂਗੀ ਕਿਉਂਕਿ ਏਦਾਂ ਦਾ ਮੈਨੂੰ ਕੁ ਸਮਝ ਵੀ ਨੀ ਆਉਂਦਾ ਪਿਆ ਕਿ ਮੈਂ ਕੀ ਕਰਾਂ ਤੇ ਕੀ ਨਹੀਂ ਕਰਾਂ ਇਸ ਕਰਕੇ ਮੈਂ ਸੋਚ ਹੀ ਰਹੀ ਹਾਂ ਬਾਜ਼ਾਰ ਬਾਜ਼ਾਰ ਵਿੱਚ ਲੇਕਿਨ ਫੇਰ ਵੀ ਕੁਛ ਕੁਝ ਜੂਤੇ ਮੰਗਵਾਉਣੇ ਹੋਣ ਕੁਛ ਹੋਰ ਮੰਗਵਾਉਣਾ ਇਹਨਾਂ ਚੀਜ਼ਾਂ ਤੇ ਅੱਛੀਆਂ ਹੀ ਆਉਂਦੀਆਂ ਵਾ ਓਨਲਾਈਨ ਦੇ ਵਿੱਚ ਇਹ ਚੀਜ਼ਾਂ ਤੇ ਅੱਛਾ ਹੀ ਆਦੀਆਂ ਔਨਲਾਈਨ ਦੇ ਵਿੱਚ ਤੇ ਇਸ ਕਰਕੇ
ਫ ਉਹਦੇ ਵਿੱਚ ਤੁਸੀਂ ਵਾ ਕਿ ਤੁਸੀਂ ਬਜ਼ਾਰੋਂ ਜਾ ਕੇ
ਹਮ ਹਮ ਬਜ਼ਾਰੋਂ ਜਾ ਕੇ ਲੇਕਿਨ ਕੋਈ ਚੀਜ਼ਾਂ ਓਨਲਾਈਨ ਹੁੰਦੀਆਂ ਵਾ ਜਿਹੜੀਆਂ ਕਿ ਕੁਛ ਜਿੜੇ ਸਾਡੇ ਵੈਬਸਾਈਟ ਹੈਗੀਆਂ ਵ ਅੱਛੀਆਂ ਵ ਤੇ ਅੱਛੇ ਪ੍ਰੋਡਕਟ ਵੇਚਦੀਆਂ ਵ ਤੇ ਨ ਆ ਕਿ ਗਲਤ ਪ੍ਰੋਡਕਟ ਆਉਂਦੇ ਨੇ ਬਸ ਜਿੰਨਾ ਦੀ ਰੇਟਿੰਗ ਵਧੀਆ ਮਿਲੀ ਹੁੰਦੀ ਹੈ ਪ੍ਰੋਡਕਟ ਦੇ ਤੇ ਉਹ ਬਲਡ ਮਿਹਨਤੀ ਤੁਹਾਨੂੰ ਰੇ ੇਟਿੰਗ ਵੇਖਣੀ ਚਾਹੀਦੀ ਹੈ ਕਿ ਰੇਟਿੰਗ ਸਹੀ ਆ ਰਹੀ ਕਿ ਨਹੀਂ ਆ ਰਹੀ ਆਹੋੋ ਪ੍ਰੋਡਕਟ ਸਾਨੂੰ ਰੇਟਿੰਗ ਵੇਖ ਕੇ ਹੀ ਲੈਣਾ ਚਾਹੀਦਾ ਵਾ
ਹਾਂਜੀ ਹਾਂਜੀ
ਲੋਕਾਂ ਨੂੰ ਅੱਜ ਕੱਲ੍ਹ ਆਲਸ ਵੀ ਪੈ ਗਿਆ ਵਾ ਲੋਕੀ ਜਿਹੜੇ ਨੇ ਉਹ ਘਰ ਬੈਠੇ ਜਾਣਾ ਚਾਹੁੰਦੇ ਨੇ ਚੀਜ਼ਾਂ ਤੇ ਓਨਲਾਈਨ ਔਡਰ ਕਰ ਦਿੰਦੇ ਨੇ
ਹਾਂਜੀ ਹਾਂਜੀ ਪਰ ਮੈਂ ਤੇ ਇਹੀਓ ਕਵਾਂਗੀ ਕਿ ਦੁਕਾਨ ਤੋਂ ਲਿੱਤੀ ਚੀਜ਼ ਸਭ ਤੋਂ ਬੈਟਰ ਹੁੰਦੀ ਹੈ ਕਿਉਂਕਿ ਉਹਦੇ ਵਿੱਚ ਇਹ ਵੈ ਕਿ ਹੈ ਉਹਦੇ ਚ ਸਾਨੂੰ ਚੀਜ਼ ਪ੍ਰੋਪਰ ਵ ਪੂਰੀ ਮਿਲਣੀ ਆ
ਹਾਂ ਹੁਣ ਤੇ ਉਹ ਖਾਣ ਪੀਣ ਦੀਆਂ ਚੀਜ਼ਾਂ ਜਾਂ ਵੀ ਔਨਲਾਈਨ ਆਉਣ ਲੱਗ ਗਈਆਂ ਵਾ ਕਿ ਤੁਸੀਂ ਤੇ ਰਾਸ਼ਨ ਵੀ ਘਰ ਬੈਠੇ ਇੱਥੇ ਮੰਗਵਾ ਲੋ ਤੁਹਾਨੂੰ ਕਿਤੇ ਬਾਹਰ ਜਾਣ ਦੀ ਲੋੜ ਹੀ ਨਹੀਂ ਹੈਗੀ ਮਤਲਬ ਹਰ ਚੀਜ਼ ਚ ਸਰ ਸਰਕਾਰ ਨੇ ਤਾਂ ਬੜੀ ਫੈਸਿਲਿਟੀਆਂ ਦੇਤੀਆਂ ਸਾਨੂੰ
ਹਾਂਜੀ ਹਾਂਜੀ
ਹਰ ਚੀਜ਼ ਮੰਗਾਲੋ ਬਲਿੰਕ ਕਿਟ ਵਗੈਰਾ ਇਹ ਸਾਰੇ ਕਿਤਨੇ ਆ ਗਏ ਨੇ
ਹੂੰ
ਬਸ ਹੋਰ ਹੋਰ ਸੁਣਾਓ ਕੀ ਕਰਦੇ
ਹੋਰ ਬਸ ਵਧੀਆ ਮੈਂ ਬਸ ਮੈਂ ਵੀ ਉੱਥੇ ਬੈਠੀ ਸੀ ਮੈਂ ਉਹ ਪੰਜਾਬੀ ਦੀ ਟਿਊਸ਼ਨ ਪੜ੍ਹਾਂਦੀ ਸੀ ਉਹ ਕੁੜੀ ਕੁੜੀ ਨੂੰ ਟਿਊਸ਼ਨ ਪੜ੍ਹਾ ਰਹੀ ਸੀ
ਅੱਛਾ ਅੱਛਾ
ਤੇ ਫੇਰ ਮੈਂ ਤੁਹਾਂਡਾ ਕਾਲ ਆਈ ਤੁਹਾਡੀ
ਮੇਰਾ ਵੀ ਮੁੰਡਾ ਜਾਏਗਾ ਹੁਣੇ ਕੈਂਪ ਦੇ ਵਿੱਚ ਜਾਏਗਾ ਉਹ ਵੀ ਪੰਜਾਬੀ ਦੀ ਕਲਾਸਿਸ ਲੈ ਰਿਹਾ ਤੇ ਉਹ ਫੇਰ ਉੱਥੇ ਜਾ ਕੇ ਉਹ ਗਤਕਾ ਵਗੈਰਾ ਵੀ ਸਿਖਾਂਦੇ ਨੇ ਫੇਰ ਹਾਂ ਬੱਚਿਆਂ ਨੂੰ ਪੰਜਾਬੀ ਵੀ ਬੋਲਣਾ ਸਿਖਾਂਦੇ ਨੇ ਲਿਖਣਾ ਵੀ ਸਿਖਾਂਦੇ ਨੇ ਤੇ ਮਤਲਬ ਅੱਛਾ ਬੱਚਿਆਂ ਵਾਸਤੇ ਇੱਕ ਉਹਨਾਂ ਨੇ ਬਣਾ ਰੱਖਿਆ ਤਾਂ ਕਿ ਬੱਚੇ ਇੱਧਰ ਉਧਰ ਨਾ ਖੇਡ ਕੇ
ਹਾਂ ਹਾਂ ਹਾਂ ਬੱਚੇ ਬਿਜੀ ਰਹਿਣ ਦੇ ਠੀਕ ਹੈ ਨਹੀਂ ਤੇ ਇਹਨਾਂ ਦੇ ਜਿਹੜੇ ਦਿਮਾਗ ਨਾ ਪੁੱਠੇ ਪਾਸੇ ਚੱਲਦੇ ਨੇ ਫੇਰ ਸ਼ਰਾਰਤਾਂ ਚ ਮਤਲਬ ਕਿ ਇਹ ਦੇਖ ਇੱਧਰੋਂ ਚੀਜ਼ ਸੁੱਟ ਲਈ ਉੱਧਰੋਂ ਚੀਜ਼ ਸੁੱਟ ਲਈ ਖਲੇਰਾ ਪਾ ਲਿਆ ਇਹ ਚੀਜ਼ਾਂ ਚ ਫਿਰ
ਹਾਂ ਇਹਨਾਂ ਚ ਤਾਂ ਜ਼ਿਆਦਾ ਹੀ ਦਿਮਾਗ ਚੱਲਦਾ ਇਹਨਾ ਬੱਚਿਆਂ ਦਾ ਇਹ ਗੱਲ ਤੇ ਹੈਗੀ ਹੈ ਥੋੜ੍ਹੀ ਦੇਰ ਵਾਸਤੇ ਅਗਰ ਤੁਸੀਂ ਘਰੋਂ ਬਾਹਰ ਚੱਲ ਜਾਓ ਤੇ
ਬੱਚਿਆਂ ਨੂੰ ਨਹੀਂ ਤਾਂ ਬੱਚੇ ਅੱਜ ਕੱਲ ਦੇ ਜਿੰਨਾ ਪਰੇਸ਼ਾਨ ਕਰਦੇ ਨੇ ਸਾਨੂੰ ਪਤਾ ਬੱਚੇ ਅੱਜ ਕੱਲ ਤੇ ਕਿੰਨਾ ਪਰੇਸ਼ਾਨ ਕਰਦੇ ਨੇ ਇੱਕ ਮਿੰਟ ਵੀ ਰਾਮ ਨਾਲ ਨੀ ਬਹਿੰਦੇ
ਕੀ ਕਰਨ ਲੱਗ ਗਏ ਨੇ ਥੋੜ੍ਹੀ ਦੇਰ ਵੀ ਬੈਠਣਗੇ ਟਿੱਕ ਕੇ ਭੈਣ ਭਰਾ ਥੋੜ੍ਹੀ ਦੇਰ ਬਾਅਦ ਲੜਨਾ ਸ਼ੁਰੂ ਕਰ ਦਿੰਦੇ ਨੇ ਥੋੜੀ ਦੇਰ ਬਾਅਦ ਇਹਨਾਂ ਦੀ ਆਪ ਬੱਸ ਚ ਲੜਾਈਆਂ ਸ਼ੁਰੂ ਹੋ ਜਾਂਦੀਆਂ ਥੋੜ੍ਹੀ ਦੇਰ ਵਾਸਤੇ ਘਰੋਂ ਬਾਹਰ ਜਾਓ ਤੇ ਘਰ ਦਾ ਹਾਲ ਵੇਖਣ ਵਾਲਾ ਹੁੰਦਾ ਕੀ ਬਣ ਜਾਂਦਾ
ਕੂੜੇਦਾਨ ਬਣਾ ਦਿੰਦੇ ਨੇ ਕਾਗਜ਼ ਕਾਗਜ਼ ਕਾਗਜ਼ ਕਾਗਜ਼ ਘਰੇ ਤੱਸਦਾ ਪੂਰੇ ਘਰ ਦੇ ਵਿੱਚ ਨੇ ਬੱਚਿਆਂ ਨੇ ਤੇ ਪੂਰਾ ਕਾਗਜ਼ ਕਾਗਜ਼ ਖਰੀਦਿਆ ਹੁੰਦਾ ਹੈ ਫਿਰ ਵੈਸ਼ਨੋ ਦੇਵੀ ਰਾਮ ਨਾਲ ਬਸ
ੱੇ ਲੈ ਗ ਬਸ
ਹਾਂ ਸਫਾਈ ਕਰਦੇ ਰਹੋ ਬਸ ਇਹਨਾਂ ਨੂੰ ਬਸ ਬੱਚੇ ਆ ਫਿਰ ਚੇ ਨੂੰ ਕਿਹਾ ਜਾਂਦਾ ਬੱਚਿਆਂ ਨੇ ਸ਼ਰਾਰਤਾਂ ਵੀ ਕਰਨੀਆਂ ਸਾਰਾ ਕੁਛ ਕਰਨਾ ਇਹਨਾਂ ਨੂੰ ਇਹਨਾਂ ਦੀ ਸ਼ਰਾਰਤਾਂ ਵੀ ਆਪਾਂ ਨੀ ਮਨਾ ਕਰ ਸਕਦੇ ਬੱਚਿਆਂ ਨੂੰ ਅਸੀਂ ਬਣ ਵੀ ਨਹੀਂੀ ਸਕਦੇ ਜੇ ਇਸੇ ਉਮਰ ਉਹਨਾਂ ਨੇ ਖੇਡਣਾੀ ਤੇ ਫਿਰ ਕਿਸੇ
ਓਵਰ ਵੀ ਹੋ ਜਾਂਦੇ ਫ ਓਵਰ ਵੀ ਨੀ ਅੱਛੀ ਲੱਗਦੀ ਹੈ ਫਿਰ ਸਾਡੇ ਵਾਸਤੇ ਇੱਕ ਨੁਕਸਾਨਦਾਇਕ ਦੀਆਂ ਵਾ ਉਮਰ ਦੀਆਂ ਸ਼ਰਾਰਤਾਂ ਇਹ ਹੁੰਦੀਆਂ ਗਿਆ ਬਸ
ਫੇਿਰ ਵੱਡੇ ਹੋ ਗਏ ਇਹਨਾਂ ਨੇ ਕਿਹੜਾ ਫਿਰ ਮੁੜ ਕੇ ਦਂਦੀਆ ਫੇਿਰ ਇਹਨਾਂ ਨੇ ਆਪਣੇ ਆਰਾਮ ਨਾਲ ਬੈਠੇ ਰਹਿਣ ਕਰਨਾ ਵਾ ਅਜ ਉਮਰ ਦੀ ਇਹਨਾਂ ਦੀ ਦਸ ਸਾਲ ਤੱਕ ਸ਼ਰਾਰਤਾਂ ਜਿਹੜੀਆਂ ਕਰਨੀਆਂ ਇਹਨਾਂ ਨੇ ਕਰਨੀ ਹੀ ਕਰਨੀ ਹੈ ਅਸੀਂ ਤੇ ਫੇਰ ਤਾਂ ਹੀ ਪੁੱਛੇ ਇਹਨਾਂ ਨੂੰ ਕਹਿੰਦੇ ਨੀ ਇਹ ਕਹਿੰਦੇ ਜੋ ਕਰਦੇ ਵ ਕਰਦੇ ਜੋ
ਸਹੀ ਗੱਲ ਸਹੀ ਕੀਤੀ ਤੁਸੀਂ ਚਲੋ ਤੁਸੀਂ ਮੈਨੂੰ ਬਹੁਤ ਅੱਛੀ ਸਲਾਹ ਦਿੱਤੀ ਆ ਉਹ ਦੀ ਸ਼ੋਪਿੰਗ ਦੇ ਬਾਰੇ ਮੈਂ ਸੋਚਾਂਗੀ ਜ਼ਰੂਰ ਇਸਦੇ ਬਾਰੇ ਠੀਕ ਹੈ ਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।